ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ
ਵਧੀਆ ਜੀ ਤੁਸੀਂ ਸੁਣਾਓ
ਹਾਂਜੀ ਹਾਂਜੀ ਵਧੀਆ ਜੀ ਹੋਰ ਜੀ ਕੀ ਕਰ ਰਹੇ ਸੀ ਜੀ
ਬਸ ਅ ਸੰਡੇ ਆ ਅੱਜ ਫ੍ਰੀ ਆ ਜੀ
ਅੱਛਾ ਅ ਹਾਂਜੀ ਹਾਂਜੀ ਜੀ ਮੈਂ ਤਾਂ ਜੀ ਸਟੱਡੀ ਕਰਦਾ ਜੀ ਪਲੱਸ ਟੂ ਚ ਛੁਟੀਆਂ ਪਈਆਂ ਅਸੀਂ ਹੁਣ ਕੱਲ੍ਹ ਤੋਂ ਸਕੂਲ ਜਾਵਾਂਗਾ ਜੀ ਮੰਡੇ ਤੋਂ
ਅੱਛਾ ਜੀ ਕਿਹੜੇ ਆਪਣਾ ਕਿਹੜੀ ਆਪਣਾ ਕਲਾਸ ਵਿੱਚੋਂ ਪਲੱਸ ਟੂ ਚ ਸੋਰੀ ਸਟਰੀਮ ਕੀ ਲਿੱਤੀ ਦੀ ਏ
ਸਟਰੀਮ ਲਿੱਤੀ ਹੋ ਜੀ ਕੋਮਰਸ ਲਿਤੀ ਹੋਈ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ
ਹੋਰ ਦੱਸੋ ਜੀ
ਬਸ ਜੀ ਵਧੀਆ ਜੀ ਹੋਰ ਜੀ ਕੀ ਕਰ ਰਹੇ ਸੀ ਜੀ
ਬਸ ਅੱਜ ਇਥੇ ਅਸੀਂ ਵਿਹਲੇ ਹਾਂ ਅਸੀਂ ਤੇ ਮੈਡੀਕਲ ਦਾ ਕੰਮ ਕਰਦੇ ਹਾਂ
ਅੱਛਾ ਅੱਛਾ ਜੀ ਮੈਡੀਕਲ ਦਾ ਕੰਮ ਕਰਦੇ ਹੋ ਜੀ ਚਲੋ ਵਧੀਆ ਜੀ ਬਹੁਤ ਵਧੀਆ ਜੀ ਮੈਡੀਕਲ ਦਾ ਕੰਮ ਕਰਦੇ ਹੋ ਜੀ ਹੋਰ ਜੀ ਹੋਰ ਵੀੀ ਕਿਧਰੇ ਗਏ ਨੀ ਘੁੰਮਣ ਫਿਰਨ
ਬਸ ਕੱਲਦੇ ਤਾਂ ਨੀ ਗਏ ਸੀੀ ਫਿਲਹਾਲ ਕਿਉਂਕਿ ਤੁਹਾਨੂੰ ਛੁੱਟੀਆਂ ਨੀ ਮਿਲਦੀਆਂ ਨਾ
ੱਥੇ ਤਾਂ ਛੁੱਟੀਆਂ ਨੀ ਮਿਲਦੀਆਂ ਜਾਣਾ ਜੀ ਸੋਚਿਆ ਨੀ ਕਿਧਰੇ ਜਾਣ
ਬਸ ਸੋਚਿਆ ਸੀਗਾ ਫਿਲਹਾਲ ਦੇਖਣੇ ਅੰਮ੍ਰਿਤਸਰ
ਅੱਛਾੱਛਾੰ੍ਰਿਤਸਰ ਕੋਂ ਜਾ ਰਹੇ ਜੀ ਅੰਮ੍ਰਿਸਰ
ਦੇੇਖਦੇ ਅਗਲੇ ਹਫ਼ਤੇ ਦੇਖਦੇ ਹਾਂ ਜੀ
ਅੱਛਾ ਅਗਲੇ ਹਫ਼ਤੇ ਚਲੋ ਮਧ ਆਏਗੀ ਅਗਲੇ ਹਫ਼ਤੇ ਓਕੇ ਵਧੀਆ ਜੀ ਵਧੀਆ ਖੜੇ ਗਿਆ ਫਬਦ ਜੇਲ ਹੋਰ ਜੀ ਹੋਰ ਸੁਣਾਓ ਜੀ ਕੀ ਕਹਿੰਦੇ ਮੈਡੀਕਲ ਤੇ ਮੈਡੀਕਲ ਦਾ ਕੰਮ ਕਰਦੇ ਵੀ ਤੁਸੀਂ
ਹਾਂਜੀ ਹਾਂਜੀ ਬਿਲਕੁਲ ਮੈਡੀਕਲ
ਅੱਛਾ ਅੱਛਾ ਮੈਡੀਕਲ ਦੀ ਸਾਰੀ ਨੌਲੇਜ ਹੈ ਜੀ ਤੁਹਾਨੂੰ
ਬਿਲਕੁਲ ਸਾਰੀ
ਅੱਛਾ ਅੱਛਾ ਸਾਰੀ ਨੋਟ ਪ ਹੋਰ ਜ ਕਿ ਕਿਧਰ ਜਾਂਦੇ ਜੀ ਕੰਮ ਕੰਮ ਵਗੈਰਾ ਜ ਕਰਨ ਆਪਣੀ ਮੈਡੀਕਲ ਹੈਗਾ ਹੈ ਜੀ
ਨਹੀਂ ਨਹੀਂ ਮੈਂ ਕੰਪਨੀ ਚ ਹੈਗਾ ਜੀ ਕਿ ਮੈਨੂੰ ਕੰਪਨੀ ਚ ਹਾਂਜੀ ਮੈਨੂੰ ਕੰਪਨੀ ਚ ਸਾਰਾ ਕੁਛ ਦੇਖਣਾ ਪੈਂਦਾ ਜੀ
ਅੱਛਾ ਅੱਛਾ ਕੰਪਨੀ ਜਾਂਦੇ ਹੋ ਜੀ ਚਲੋ ਉਹ ਦ ਵੀ ਕੰਪਨੀ ਚਲੋ ਠੀਕ ਹੈ ਜੀ ਕੋਈ ਗੱਲ ਨੀ ਜੀ ਬਾਏ ਜੀ
ਠੀਕ ਹੈ ਜੀ